ਹੈਲੋ ਹੈਲੋ ਸਤਿ ਸ੍ਰੀ ਕਾਲ ਜੀ।
ਬਸ ਵਧੀਆਂ ਜੀ ਹੋਰ ਤੁਸੀਂ ਦੱਸੋ?
ਵਧੀਆਂ ਵਧੀਆਂ।
ਹੋਰ ਸੁਣਾਓ ਹਾਂਜੀ ਸਭ ਠੀਕ ਤੁਸੀਂ ਦੱਸੋ ਤੁਹਾਡੇ ਘਰ ਸਭ ਠੀਕ ਏ।
ਹਾਂਜੀ ਹਾਂਜੀ।
ਹੋਰ ਰੋਟੀ ਪਾਣੀ ਖਾ ਲਈ ਤੁਸੀਂ?
ਹਾਂਜੀ।
ਅੱਛਾ। ਹੋਰ ਸੁਣਾਓ?
ਤੁਹੀਂ ਖਾ ਲੀ ਰੋਟੀ?
ਹਾਂਜੀ ਆਪਾਂ ਵੀ ਖਾ ਕੇ ਵਿਹਲੇ ਹੋ ਕੇ ਹੁਣ ਬੈਠੇ ਸੀ। ਬੱਚਿਆਂ ਵਿਚਾਰਿਆਂ ਨੂੰ ਟਿਊਸ਼ਨ ਵਗੈਰਾ ਭੇਜਿਆਂ ਏ ਤੇ ਫ੍ਰਰੀ ਹੋ ਕੇ ਬੈਠੇ ਆ।
ਓਕੇ ਜੀ
ਹਾਂ
ਹੂੰ
ਮੈਂ ਬਸ ਮੌਸਮ ਐਵੇਂ ਈ ਏ ਗਰਮੀ ਦਾ ਤੇ ਤੁਸੀਂ ਮੈਨੂੰ ਓਦਨ ਇੱਕ ਸਵਾਲ ਪੁੱਛਦੇ ਪਏ ਸੀ।
ਕਿਹੜਾ ਦੱਸੋ?
ਤੇ ਤੁਸੀਂ ਓ ਪੁੱਛ ਲੋ ਨਾ ਜੋ ਤੁਸੀਂ ਮੈਨੂੰ ਪੁੱਛਣਾ ਸੀ ਤੁਸੀਂ ਪੁੱਛ ਸਕਦੇ ਓ।
ਹਾਂਜੀ-ਹਾਂਜੀ, ਉਹ ਤੁਹਾਡਾ ਉਹ ਫੇਵਰੇਟ ਫੂਡ ਕਿਹੜਾ ਜੇ?
ਜੀ ਮੇਰਾ ਫੇਵਰੇਟ ਫੂਡ ਹੈਗਾ ਆ ਕਿ ਡੋਸਾ।
ਡੋਸਾ। ਤੇ ਡੋਸੇ ਚ ਕੀ, ਕਿਹੜਾ ਡੋਸਾ?
ਮੈਂ ਤੇ ਜ਼ਿਆਦਾਤਰ ਸ ਹਾਂ ਡੋਸਾ ਤਾਂ ਕਾਫ਼ੀ ਤਰ੍ਹਾਂ ਦਾ ਹੁੰਦਾ ਐ ਪਰ ਮੈਂ ਜ਼ਿਆਦਾਤਰ ਸਿੰਪਲ ਹੀ ਖਾਂਣੀ ਆ ਜਿਵੇਂ ਹਲਕਾ ਜਾ ਪਨੀਰ ਵਗੈਰਾ ਪੈ ਗਿਆ ਤੇ ਪਿਆਜ਼ ਵਗੈਰਾ। ਮੈਂ ਜ਼ਿਆਦਾ ਨੀ ਹੈਵੀ ਨੀ ਖਾਂਦੀ। ਹਾਂ-ਹਾਂ, ਕਿਉਂਕਿ ਜ਼ਿਆਦਾ ਹੈਵੀ ਖਾ ਲੋ ਫ਼ੇਰ ਉਹ ਪਚਦਾ ਵੀ ਨ੍ਹੀਂ ਅੱਜ ਕੱਲ੍ਹ ਤੇ ਮੈਂ ਹਲਕਾ ਹੀ ਜ਼ਿਆਦਾ ਲੈਂਣੀ ਜ਼ਿਆਦਾ ਹੈਵੀ ਲੈਂਦੀ ਨੀ
ਹਾਂਜੀ, ਨਾਲ਼ੇ ਡੋਸਾ ਵਧੀਆਂ ਫਾਸਟ ਫੂਡ ਨਾਲੋਂ ਵਧੀਆਂ ਚੀਜ਼ ਐ ਉਹ ਵੀ
ਹਾਂ, ਇਹ ਨੁਕਸਾਨ-ਦਾਇਕ ਨ੍ਹੀਂ ਨਾ ਹੁੰਦਾ ਕਿਉਂਕਿ ਇਹਦੇ ਨਾਲ ਮਤ ਕਹਿ ਲੋ ਕਿ ਸਾਨੂੰ ਨੁਕਸਾਨ ਵੀ ਨੀ ਕਰਦਾ ਜਿਹੜੇ ਇਹ ਮੈਦੇ ਵਾਲੀ ਚੀਜਾ ਹੁੰਦੀਆ ਜਿਵੇ ਚੋਮੀਨ ਹੋ ਗਏ ਇਹ ਬਰਗਰ ਹੋ ਗਿਆ। ਇਹਨਾ ਦੇ ਵਿੱਚ ਮਿਓਨੀਜ਼ ਵਗੈਰਾ ਲਾਈਆ ਹੁੰਦੀਆ ਉਹਨਾ ਨੇ ਇਹ ਸਾਡੇ ਅੰਦਰ ਫੇਰ ਮਤਲਬ ਕਿ ਸਵੈਲਿੰਗ ਦਾ ਕੰਮ ਕਰ ਜਾਦੀਆ ਨੇ ਸੋਜ ਵਗੈਰਾ ਪਾ ਦਿੰਦੀਆ ਅੰਦਰ ਫੇਰ ਫੈਟੀ ਲੀਵਰ ਦਾ ਹੋ ਜਾਦਾ ਐ। ਤੇ ਇਹ ਡੋਸਾ ਜਿਹੜਾ ਚਾਵਲਾ ਦੇ ਨਾਲ ਬਣਿਆ ਹੁੰਦਾ ਤੇ ਇੱਕ ਦਾਲ ਦੇ ਨਾਲ ਉਹ ਬਣਾਇਆ ਹੁੰਦਾ ਇਹਨਾ ਨੇ ਸਾਬਰ ਜਿਹਾ। ਤੇ ਉਹ ਇਹ ਚੀਜ ਨੂੰ ਨੁਕਸਾਨ ਨੀ ਹੁੰਦੀ ਇਹ ਅਸੀ ਜਿਸ ਤਰ੍ਹਾਂ ਮਰਜੀ ਬੱਚਿਆ ਨੂੰ ਵੀ ਜ ਪਾਇਆ ਡੇਲੀ ਨਹੀ ਬਟ ਆਪਾ ਹਫਤੇ ਚ ਇੱਕ ਵਾਰੀ ਖਵਾ ਸਕਦੇ ਆ ਬੱਚ
ਹਾਂਜੀ, ਹਫਤੇ ਚ ਇਕ ਵਾਰ ਤਾ ਨੋਰਮਲ ਈ ਆ, ਮਲਬ ਖਾ ਲੀ ਦੈ
ਹਾ ਬੱਚਿਆ ਨੂੰ ਡੋਸ ਮਤਲਬ ਨੁਕਸਾਨ ਵੀ ਨਹੀ ਐ, ਚਾਵਲ ਦਾ ਬਣਦਾ ਏ ਤੇ ਆਰਾਮ ਨਾਲ ਬੱਚਾ ਵੀ ਖਾ ਲੈਦਾ ਐ। ਨਾਲੇ ਲਾਈਟ ਵੇਟ ਚ ਹੁੰਦਾ ਥੋੜ੍ਹਾ ਜਿਹਾ।
ਹਾਂਜੀ, ਨਾਲੇ ਨਾਰੀਅਲ ਦੀ ਚਟਨੀ ਵੀ ਹੁੰਦੀ ਐ, ਬੱਚੇ ਨੁ ਵਧੀਆ ਲੱਗਦੀ ਉਹਨਾ ਨੂੰ।
ਹਾਂ-ਹਾਂ, ਨਾਰੀਅਲ ਚਟਨੀ ਦੇ ਕਰਕੇ ਤੇ ਡੋਸਾ ਖਾਣ ਜਾਦੇ ਏ ਬੱਚੇ।
ਹੁੰ।
ਹੁਣ ਮੇਰੀ ਬੇਟੀ ਆ ਨਾ ਉਹਨੂੰ ਮੈ ਕਦੀ ਕਦਾਰ ਡੋਸਾ ਖਵਾਣ ਲੈ ਕੇ ਜਾਵਾਂਗੀ, ਉਹਨੇ ਡੋਸਾ ਤੇ ਖਾਣਾ ਹੀ ਖਾਣਾ ਪੂਰਾ ਤੇ ਤਿੰਨ ਚਾਰ ਵਾਰੀ ਨਾਰੀਅਲ ਦੀ ਚਟਨੀ ਲਏਗੀ।
ਹਾਂਜੀ, ਬੱਚਿਆ ਨੂੰ ਕਈਆ ਨੂੰ ਪਸੰਦ ਹੁੰਦੀ ਏ।
ਹੁੰ, ਮੇਰੀ ਬੇਟੀ ਨੂੰ ਛੋਟੀ ਨੂੰ ਬਹੁਤ ਜ਼ਿਆਦਾ ਪਸੰਦ ਆ, ਉਹ ਤੇ ਬਹੁਤ ਮਤਲਬ ਨਾਰੀਅਲ ਚਟਨੀ ਬੜੀ ਖਾਂਦੀ ਏ। ਬਸ ਉਹ ਮੈਂ ਸ਼ਰ ਥੋੜਾ ਜਿਹਾ ਰੁਕ ਰੁਕ ਜਾਇਆ ਕਰ ਬਾਰ ਬਾਰ ਮੰਗੀ ਜਾਏਗੀ ਬਾਰ ਬਾਰ ਮੰਗੀ ਜਾਏਗੀ। ਨਾਰੀਅਲ ਦੀ ਚਟਨੀ ਕਰ ਖਾਂਦੀ ਉਹ ਬੜੀ ਜਾਦਾ।
ਹੋਰ ਦੱਸੋ? ਬਾਕੀ ਤਾ ਅਸੀ ਜਦੋ ਆਏ ਸੀ, ਤੇ ਤੁਹਾਡੇ ਸ਼ਹਿਰ ਦੇ ਵਿੱਚ।
ਹਾਂਜੀ।
ਤੇ ਤੁਸੀ ਵੀ ਉੱਥੇ ਮਤਲਬ ਜਦੋ ਅਸੀ ਤੁਹਾਨੂੰ ਮਿਲੇ ਸੀ ਤੁਸੀ ਵੀ ਡੋਸਾ ਖਾ ਕੇ ਆਏ ਸੀ, ਤੁਹਾਡੇ ਕਿੱਦਾ ਦਾ ਉੱਥੇ ਬਣਦਾ?
ਮਤਲਬ ਇੱਥੇ ਬਣਦਾ ਆ ਪਰ ਇੱਥੇ ਜਿਆਦਾ ਵਧੀਆ ਨਹੀਂ ਮੇਨ ਮੇਨ ਉੱਥੇ ਵਧੀਆ ਮਿਲਦਾ।
ਅੱਛਾ ਅੱਛਾ।
ਹਮ ਬਹੁ
ਸਾਡੇ ਨਾ ਇੱਥੇ ਮਤਲਬ ਹਾ ਸਾਡੇ ਇੱਥੇ ਬਹੁਤ ਵਧੀਆ ਵਧੀਆ ਬਣਾਦੇ ਨੇ ਹਰ ਇੱਕ ਦਾ ਟੇਸਟ ਅਲੱਗ ਅਲੱਗ ਹੈ। ਹਰ ਇੱਕ ਦੇ ਸ ਸਾਂਬਰ ਦਾ ਟੇਸਟ ਹਰ ਇੱਕ ਡੋਸਾ ਬਣਾਣ ਦਾ ਤਰੀਕਾ ਅਲੱਗ ਐ ਕੋਈ ਬੜਾ ਹੀ ਪਤਲਾ ਬਣਾਦਾ ਤੇ ਕੜਕ ਬਣਾਦਾ ਕਿ ਜਿੰਨਾ ਜਿੰਨੀ ਦੇਰ ਤੁਸੀ ਖਾਓਗੇ ਉਹ ਲਿਫੇਗਾ ਨਹੀਂ। ਲਿਫੇਗਾ ਨੀ ਜਿਵੇ ਕੋਈ ਕਈ ਡੋਸੇ ਹੁੰਦੇ ਨਾ ਪਲੇਟ ਚ ਰੱਖਦੇ ਸਾਰੋ ਰੋਟੀ ਜਿੱਦਾ ਪਾਣੀ ਛੋੜ ਜਾਂਦੀ ਕਿ ਤੇ ਡੋਸਾ ਵੀ ਹਾਂ ਗਲ ਜਾ ਹਾ ਪਰ ਕਈਆ ਦਾ ਡੋਸਾ ਏਦਾ ਹੁੰਦਾ ਕਿ ਉਹ ਮਤਲਬ ਆਕੜਿਆ ਆਕੜਿਆ ਰਹਿੰਦਾ।
ਹਾਂਜੀ ਕਰੰਚੀ ਜਾ ਹੋ ਜਾਂਦਾ।
ਕਰੰਚੀ ਜਾ ਹਾਂ। ਤੇ ਉਹ ਖਰਾਬ ਹੁੰਦੇ ਕਈਆ ਦੇ ਇਸ ਤਰ੍ਹਾਂ ਚ ਸਾਡੇ ਮਤਲਬ ਬਹੁਤ ਇੱਥੇ ਬਹੁਤ ਲੋਕ ਡੋਸਾ ਵਗੈਰਾ ਬਣਾਦੇ
ਮਤਲਬ ਕਿ ਬਹੁਤ ਜ਼ਿਆਦਾ ਵਧੀਆ ਵੀ ਕਿਸੇ ਰਾਹ ਹੈਗਾ ਅਸੀਂ ਤੇ ਕਿਸੇ ਟਾਈਮ ਤੇ ਕੇ ਟਾਈਮ ਜਾਵਾਂ ਤੇ ਮੈਂ ਬਹੁਤ ਮਤਲਬ ਦੂਰੋ ਹੀ ਖਾ ਕੇ ਆਂਦੀ ਆਪਣੇ ਮਤਲਬ ਜਿਹੜੇ ਵਿਚੇਲੇ ਹੈ ਨਾ ਬਾਹਰ ਗਲੀ ਦੇ ਬਾਹਰ ਉੱਥੋਂ ਜਿਹੜੀ ਰੇਹੜੀ ਵਗੈਰਾ ਲਗਾਉਂਦੇ ਉਹਨਾਂ ਤੋਂ ਤੇ ਮੈਂ ਕਦੀ ਨੀ ਖਾਂਦੀ। ਮਤਲਬ ਜਿਹੜੇ ਹੁੰਦੇ ਨਾ ਸਾਊਥਣ ਵਾਲੇ ਹੁੰਦੇ ਜਿਹੜੇ
ਹਾਂਜੀ ਥੋੜਾ ਰੈਸਟੋਰੈਂਟ ਥੋੜਾ।
ਰੈਸਟੋਰੈਂਟ ਟਾਈਪ ਨਹੀਂ ਮਤਲਬ ਇੱਕ ਨਾ ਅੱਜ ਕੱਲ੍ਹ ਰੇਹੜੀਆਂ ਤੇ ਸ ਜਿਹੜੇ ਰੈਸਟੋਰੈਂਟੋਂ ਜ਼ਿਆਦਾ ਰੇਹੜੀਆਂ ਵਾਲੇ ਸਮਾਨ ਜਿਹੜੇ ਜ਼ਿਆਦਾ ਬੈਟਰ ਬਣਾਉਂਦੇ ਨੇ।
ਅੱਛਾ।
ਤੇ ਮਤਲਬ ਉਹਨਾਂ ਦੀ ਨਾ ਡਰੈੱਸ ਹੀ ਸਾਊਥਨ ਟਾਈਪ ਦੀ ਹੁੰਦੀ ਹੈ ਕੱਪੜੇ।
ਜੀ।
ਤੇ ਉਹਨਾਂ ਦਾ ਡੋਸਾ ਬਣਾਉਣ ਦਾ ਤਰੀਕਾ ਬੜਾ ਵਧੀਆ ਉਹਨਾਂ ਨੇ ਇੱਕ ਚੀਜ਼ ਹੋਰ ਨਾਲ ਐਡ ਅਪੇ ਅਪੇ ਕੁਛ।
ਹਾਂਜੀ ਉਹ ਸੂਜੀ ਦੇ ਬਣਦੇ ਆ।
ਹਮ ਉਹ ਵੀ ਬੜੇ ਟੇਸਟ ਹੁੰਦੇ ਆ ਤੇ ਅਸੀਂ ਜਦੋਂ ਵੀ ਜਾਈਏ ਨਾ ਫੇਰ ਉਹ ਡੋਸੇ ਦੇ ਨਾਲ ਉਹ ਜ਼ਰੂਰ ਖਾ ਕੇ ਆਂਨੇ ਆ। ਮਤਲਬ ਬਹੁਤ ਸਵਾਦ ਲੱਗਦੀ ਆ ਖੱਟਾ ਖੱਟਾ ਪਣ ਟੇਸਟ ਆਂਦਾ ਚਾਹੇ ਉਹਨੂੰ ਅਪਾਂ ਏਦਾਂ ਹੀ ਖਾ ਲਈਏ ਸਾਂਬਰ ਲੈਣ ਦੀ ਲੋੜ ਹੀ ਨੀ ਪੈਂਦੀ।
ਹਾਂਜੀ ਉਹ ਉਹ ਓਦਾਂ ਹੀ ਖਾਧੇ ਜਾਂਦੇ ਹੈ।
ਹਾਂ।
ਨਾਲੇ ਉਹ ਵੀ ਵਧੀਆ ਚੀਜ਼ ਆ ਆਪੇ ਵਧੀਆ
ਹਮ ਆਪੇ ਵੀ ਵਧੀਆ । ਹਾਂਜੀ ਹਾਂਜੀ ਓੁਹ ਲੱਸੀ ਵਗੈਰਾ ਪਾ ਕੇ ਬਣਾਏ ਹੁੰਦੇ ਇਹਨਾਂ ਨੇ।
ਹਾਂਜੀ ਬੱਚੇ ਵੀ ਖਾ ਲੈਂਦੇ ਆ ਛੋਟੇ ਬੋਲ ਟਾਈਪ ਹੁੰਦੇ ਆ।
ਹਮ ਦਾ ਵਧੀਆ ਚੀਜ਼ ਬਣਾਈ ਹੁੰਦੀ ਹੈ ਤੇ ਬੱਚੇ ਖੁਸ਼ ਹੋ ਕੇ ਖਾਂਦੇ ਨੇ। ਤੇ ਮੈਂ ਓਹੀਓ ਵੇਖਦੀ ਮੈਂ ਕੇਆ, ਡੋਸੇ ਨਾਲ ਆ ਲਾਜ਼ਮੀ ਬਨ ਗਿਆ ਕਿ ਖਾ ਕੇ ਈ ਆਨਾ ਹੁਨ।
ਹਾਂਜੀ।
ਬਾਕੀ ਡੋਸਾ ਜੇੜਾ ਏਹ ਥੋਂ ਮੇਨ-ਮੇਨ ਬਾਜ਼ਾਰ ਦੇ ਵਿੱਚ ਹੁੰਦੈ, ਉਹ 'ਤੇ ਏੰਨਾ ਖ਼ਾਸ ਹੁੰਦਾ। ਉਹਦੇ ਮਿਸ ਭਰ ਕੇ ਐਸ ਤਰ੍ਹਾਂ ਦਿੰਦੇ ਨੇ 'ਤੇ ਬਾਦ 'ਚ ਪਲੇਟ 'ਚ ਰੱਖਦੇ ਨੇ, ਉਹ ਤੇ ਲਿਫ ਜੇਆ ਜਾਂਦਾ ਵਾ। ਤੇ ਉਹ ਬੱਚੇ ਵੀ ਨਾ, ਪਾਪ ਸਾਈਡ ਤੋਂ ਪਾਪੜ-ਪਾਪੜ ਜੇਹੇ ਖਾ ਕੇ, ਵਿੱਚ ਘਰ ਲਈ ਤੋੜ ਦਿੰਦੇ ਨੇ ਫਿਰ
ਹਾਂਜੀ, ਵਿਚ ਘਰੇ ਥੋੜਾ ਗਲ ਜੇਆ ਜਾਂਦਾ, ਪਾਨੀ ਜਿ ਛੱਡ ਜਾਂਦਾ।
ਪਾਨੀ ਛਡ ਦਿੰਦੈ। ਫਿਰ ਬੱਚੇ ਛੋੜ ਦਿੰਦੇ, ਉਨਾਂ ਦਾ ਡੋਸਾ ਜੇੜਾ ਨਾ ਬੋਤ ਵਦੀਆ ਹੁੰਦੈ, ਉਹ ਗੱਲਦੈ।
ਨਾਲੇ ਜਿੱਦਾਂ ਸਾਡਾ ਇੱਥੇ ਹਿਸਾਬ ਐ, ਜਿੱਦਾ ਕੰਮ ਚੱਲ ਗਿਆ ਨਾ ਜਾਦਾ, ਉਹ ਉਨਾਂ ਦੀ ਕੁਆਲਿਟੀ ਲੋਅ ਹੁੰਦੀ ਰੈਂਦੀ ਆ।
ਅੱਛਾ।
ਸਾਡੇ ਇੱਥੇ ਮਤਲਬ ਕਿ ਮੇਨਟੇਨ ਰੈਂਦੀ ਕੁਆਲਿਟੀ ਜਿੱਦਾਂ, ਸਟਾਰਟਿੰਗ 'ਚ ਉਂਨੇ ਸ਼ੁਰੂ ਕੀਤੀ ਹੋਏਗੀ ਨਾ। ਹੌਲੀ ਟੈਮ ਪਾ ਜਿੰਨਾ ਕੰਮ ਚੱਲ ਗੇਆ ਤਾਂ ਚੱਲ ਗੇਆ, ਹੋਰ ਟੇਸਟੀ ਚ ਫਰਕ ਆ ਜਾਂਦਾ ਵਾ।
ਓਈ ਏ ਨਾ, ਪੈਲੇ ਸਟਾਰਟ ਜਦੋਂ ਇੰਨਾਂ ਨੇ ਚਲਾਣਾ ਹੁੰਦਾ ਕੰਮ ਤਾਂ ਉਦੋਂ ਬੜੀ ਸਵਾਦ ਚੀਜ਼ ਦਿੰਦੇ ਨੇ। 'ਤੇ ਸਵਾਦ ਜਿਵੇਂ ਸਾਂਬਰ ਵਗੈਰਾ ਵੀ ਡੋਸੇ ਦਾ ਮਟੀਰੀਅਲ ਵੀ ਪ੍ਰੋਪਰ, ਤਰੀਕੇ ਨਾਲ ਲਗਾ ਕੇ ਦੇਨਗੇ। ਜਦੋਂ ਵੇਖਨਗੇ ਸਾਡੀ ਗਾਹਕੀ ਵੱਧ ਗਈ ਏ 'ਤੇ ਫੇਰ ਉਨੂੰ, ਉਹ ਫਿਰ ਕੁਆਲਿਟੀ ਘੱਟ ਕਰ ਦੇਨਗੇ, 'ਤੇ ਉਹ ਮਟੀਰੀਅਲ ਵੀ ਬੇਕਾਰ ਜੇਆ ਲਗਾਨਾ ਸ਼ੁਰੂ ਕਰ ਦੇਨ, ਹਲਕਾ ਹੋ ਜੇਗਾ ਉਨਾਂ ਦਾ। ਸਾਂਬਰ 'ਚ ਵੀ ਮਰਚਾਂ ਤੇਜ਼ ਹੋ ਜਾਨਗੀਆਂ ਜਾਂ ਨੂਨ ਤੇਜ਼ ਹੋ ਜਏਗਾ, ਐਵੇਂ 'ਚ ਐਵੇਂ ਜੇਆ ਕਰਨ ਲੱਗ ਜਾਂਦੇ ਨੇ।
ਹਾਂਜੀ, ਜਿੱਦਾਂ ਸਾਡੇ ਇੱਥੇ ਹੈਗੀ ਦੁਕਾਨ ਉਦੀ, ਮਤਲਬ ਸਿਟਿੰਗ ਹੈਗੀ ਆ। ਬਾਰ ਉਨੇ ਪਰ ਰੇੜ੍ਹੀ ਲਾਈ ਆ।
ਹਾ 'ਤੇ ਐਸ ਤਰ੍ਹਾਂ ਈ ਐ ਜੇੜੀ, ਰੇੜੀ 'ਤੇ ਐਥੇ ਈ ਐ। ਏਹ ਵੀ ਜੇੜੀ ਪਰ ਸਿਟਿੰਗ ਤਾਂ ਹਰ ਇੱਕ ਨੇ ਬਨਾਈ ਦੀ ਏ, ਬੈਠ ਕੇ ਖਾਨੈ ਡੋਸਾ ਜੇੜਾ ਭਰ 'ਚ ਪਲੇਟ, ਅੱਛਾ। ਹਾਂ-ਹਾਂ, ਮਤਲਬ ਆਪ ਬਾਹਰ ਏ ਤੇ ਕਮਰੇ
ਕਮਰੇ ਦੇ ਅੱਗੇ ਅੱਛਾ -ਅੱਛਾ। ਐਹ ਵੀ ਠੀਕ ਐ, ਬੰਦਾ ਆਰਾਮ ਨਾਲ ਬੈਠ ਕੇ ਤੇ ਖਾ ਸਕ
ਹਾਂਜੀ, ਬਹਿ ਕੇ ਆਰਾਮ ਨਾਲ ਖਾ ਲੈਂਦਾ ਬੰਦਾ, ਨਾਲੇ ਏ ਸੀ -ਏ ਸੀ ਵੀ ਲੱਗਾ ਐ।
ਹਾਂ।
ਹੂੰ।
ਹੈਲਸ। ਨਾਲੇ ਅਗਰ ਕੋਈ ਨਾਲ ਬੱਚਾ- ਬੁੱਚਾ ਹੋਵੇ, 'ਤੇ ਫੇਰ ਬੱਚੇ ਦਾ ਵੀ ਡਰ ਹੁੰਦੈ, ਗਰਮ ਸਾਬਨ ਹੁੰਦੈ। ਉੱਪਰ ਈ ਨਾ ਰੋੜ ਜੇ 'ਤੇ ਫਿਰ ਬੰਦਾ ਬੈਠ ਕੇ ਈ ਖਾਨਾ ਪਸੰਦ ਕਰਦਾ ਜਾਦਾਤਰ। ਨਈਂ ਬੋਤ ਵਦੀਆ ਹਾਂਜੀ।
ਹੂੰ।
ਹੋਰ ਦੱਸੋ?
ਬਸ ਵਦੀਆ, ਤੁਸੀਂ ਦੱਸੋ ਕੁਸ਼? ਅਪਨੇ ਸ਼ੈਰ-ਸ਼ੂਰ ਦਾ।
ਬਸ ਸਾਡੇ ਸ਼ਹਿਰ ਵਿੱਚ ਵੀ ਏਦਾ ਈ ਏ, ਵੀ ਬੋਤ ਸਾਰੇ ਹੁਡੇ। ਲੋਕੀ ਅਪਨੇ ਮਤਲਬ ਕੰਮ- ਕਾਰ 'ਤੇ ਹੈ ਨੀ, 'ਤੇ ਖਾਨ ਪੀਨ ਦੀ ਚੀਜ਼ਾਂ ਜੀਜਾ ਜੀ ਸਾਰਿਆਂ, ਦਾ ਕੰਮ। ਖੋਲ ਦੇਵੇ ਨੇ, ਤੇ ਜਿਹਦੇ ਨਾਲ ਮਤਲਬ ਕਿ ਜਿੱਥੇ ਜਾਓ ਹਰ ਇੱਕ ਚੀਜ਼ ਦੀਆਂ ਅਲੱਗ-ਅਲੱਗ ਮਤਲਬ ਖਾਣ ਦੀੇ ਲੱਗੀ ਦੀਆਂ ਰੇਹੜੀਆਂ। ਬੰਦਾ ਸੋਚੀ ਪੈ ਜਾਂਦਾ ਕਿ ਕੀਹਦੇ ਕੋਲ ਖਾਈਏ, ਹਾਂ। ਰੇੜੀ ਮਾਰਕੀਟਾ ਹੀ ਬਣ ਗਈਆਂ ਜਿੱਥੇ ਮਰਜੀ ਜਾਓ ਖਾ ਲੋ ਪੀਲੋ, ਵੈਸੇ ਵੀ ਸਾਡਾ ਘਰ ਵੈਸੇ ਉਹਨਾ, ਬ ਗਲੀ ਬਾਹਰ ਨਿਕਲਦੇ ਸਾਰਾ ਪੂਰਾ ਮਾਰਕੀਟ ਐ ਤੇ ਬੰਦਾ ਜ ਇੰਝ ਨਿਕਲੋ ਖਾ ਲੋ ਪੀਲੋ ਤੇ ਸੋਜੋ, ਨਾ ਦਿਲ ਕੀਤਾ ਰੋਟੀ ਬਣਾਣ ਦਾ। ਹਾਂ ਨਾ ਦਿਲ ਕੀਤਾ ਰੋਟੀ ਬਣਾਣ ਦਾ ਤੇ ਬਾਹਰ ਜਾ ਕੇ ਖਾ ਆਓ।
ਨਾਲੇ ਸੈਰ ਵੀ ਹੋ ਜਾਂਦੀ ਏ।
ਹਾਂ।
ਹੂੰ।
ਸੈਰ ਤੇ ਬੜੀ ਜ਼ਰੂਰੀ ਏ ਸੈਰ ਤੇ ਖਾ ਕੇ ਜਾਣਾ ਵੀ ਤਾਂ ਜ਼ਰੂਰੀ ਏ ਜੇ ਬਾਹਰ ਦਾ ਖਾਵਾਂਗੇ ਤੇ, ਹਾਂ। ਜ਼ਿਆਦਾ ਤਾਂ ਅਸੀਂ ਚਲੋ ਜਾਂਦੇ ਨੀ ਪਰ ਕਿ ਫਾਸਟ ਫੂਡਾਂ ਵੱਲ ਵੀ ਬੱਚੇ ਲਿਜਾਣਾ ਨੀ ਚਾਂਦੇ ਪਰ ਚਲੋ ਕਦੀ ਕਤਾਰ ਡੋਸਾ ਹਫ਼ਤੇ ਦੇ ਸੀ ਪੰਦਰਾਂ ਦਿਨ ਬਾਹਰੋਂ ਖਵਾ ਲਿਆਈ ਦਾ ਚਲ ਬੱਚੇ ਵੀ ਖੁਸ਼ ਹੋ ਜਾਂਦੇ ਆ।
ਹੂੰ
ਬੱਚਿਆਂ ਨੂੰ ਵੀ ਥੋੜ੍ਹਾ ਜਿਹਾ ਮਿਲ ਜਾਂਦਾ ਕੁਛ ਖਾਣ ਦਾ, ਨਹੀਂ ਤਾਂ ਡਰਾਮੇ ਬੜੇ ਕਰਦੇ ਨੇ ਘਰ ਬੈਠ ਕੇ ਆਹ ਰੋਟੀ ਨੀ ਖਾਣੀ ਤੇ ਉਹ ਨੀ ਖਾਣੀ, ਫਿਰ ਥੋੜ੍ਹਾ ਜਿਹਾ ਬਾਹਰੋਂ ਖਵਾ ਲਿਆਈ ਦਾ।
ਹਾਂਜੀ ਨਾਲੇ ਬੱਚਿਆਂ ਵੀ, ਬਾਹਰ ਬਾਹਰ ਦੀ ਚੀਜ਼ ਖਾ ਲੈਂਦੇ ਛੇਤੀ ਉਹ।
ਹਾਂ ਬਾਹਰ ਦੀ ਤੇ ਬੜੀ ਜਲਦੀ ਜਾਂਦੀ ਇਹਨਾਂ ਦੇ ਅੰਦਰ।
ਹਾਂਜੀ।
ਹੋਰ ਕੋਈ ਭਾਵੇਂ ਖਾਣ ਨਾ ਖਾਣ ਬਾਹਰ ਦੀ ਬੜੀ ਜਲਦੀ ਖਾਣਗੇ।
ਬਾਹਰੋਂ ਰੋਟੀ ਵੀ ਮਿਲਦੀ ਉਹ ਵੀ ਖਾ ਲੈਣੀ ਇਹਨਾਂ ਨੇ।
ਬਾਹਰ ਦੀ ਰੋਟੀ ਹੋ ਗਈ, ਬਾਹਰ ਦਾ ਹਰ ਚੀਜ਼। ਤੇ ਘਰ ਆ ਚੀਜ਼ ਮੈਂ ਆਪਾਂ ਬਣਾਵਾਂਗੇ ਤੇ ਕਦੀ, ਵੀ ਦੀ ਖਾਣਗੇ।
ਕੁਲਦੀਪ ਦੀ ਖਾਣ ਗਏ ਕਹਿ ਕੇ ਆਹ ਕੀ ਏ ਕੀ ਏ।
ਹਾਂਜੀ, ਬੱਚਿਆਂ ਦਾ ਆਹੀ ਕੰਮ ਹੁੰਦਾ।
ਹੂੰ-ਹੂੰ। ਅੱਛਾ ਜੀ ਫਿਰ, ਹਾਂਜੀ-ਹਾਂਜੀ ਸਾਸਰੀ ਕਾਲ ਜੀ।
ਸਸ਼ੀ ਕਾਲ।